ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ
ਹਾਂਜੀ ਮੈਂ ਠੀਕ ਹਾਂ ਤੁਸੀਂ ਕਿਵੇਂ ਹੋ
ਬਸ ਅਸੀਂ ਵੀ ਯਾ ਤੁਸੀਂ ਸੁਣਾਓ ਕੀ ਕਰ ਰਹੇ ਸੀ
ਬਸ ਤੁਸੀਂ ਤਾਂ ਯਾਦ ਕਰਨਾ ਨ ਹੁੰਦਾ ਮੈਂ ਕਿਹਾ ਮੈਂ ਹੀ ਯਾਦ ਕਰ ਲਾਂ
ਹਾਂਜੀ ਬਸ ਤੁਸੀਂ ਪੁੱਛੋ ਨਾ ਅਸੀ ਥੋੜੇ ਦਿਨ ਤੋਂ ਬਹੁਤ ਬਿਜੀੀ ਚੱਲ ਰਹੇ ਸੀ ਤੇ ਜਰਾ ਮਤਲਬ ਕਿ ਆਪਣੀ ਮੈਂ ਦ ਰਾਾਨੀ ਦੇ ਘਰ ਗਏ ਹੋਏ ਸੀ ਜਸਟ ਅੱਜ ਹੀ ਆਏ ਹ ਬਹੁਤ ਥਕਾਨ ਹੋ ਗਈ ਸੀ
ਹਾਂਜੀ ਔਰ ਉਤੋਂ ਦੀ ਢੇਰ ਕੱਪੜਾ ਉਹ ਆ ਕੇ ਧੋਤਾ
ਹਾਂ ਹੁਣ ਸਕੂਲ ਵੀ ਜਾਣਾ
ਹਾਂਜੀ ਫੇਰ ਸਕੂਲ ਜਾਣਾ ਉਹ ਕਲਾਸ ਵਰਕ ਕਰਾਓ
ਹਾਂ ਹੁਣ ਤੇ ਵੈਸੇ ਵੀ ਛੁੱਟੀਆਂ ਹੀ ਪੈ ਜਾਣਿਆ ਵੈਕੇਸ਼ਨਸ ਪੈ ਹੀ ਰਹੀਆਂ ਹੁਣ ਅਤੇ
ਹਾਂਜੀ ਉਹੀ ਨਾ ਉਹਦਾ ਪੇਪਰ ਵੀ ਛੁੱਟ ਗਿਆ ਸਗੋਂ ਮੈਮ ਨਾਲ ਐਵੇਂ ਹੀ ਮਤਲਬ ਕਿ ਉਹ ਵੀ ਡਾਂਟਣ ਲੱਗ ਗਈ ਕਿ ਤੁਸੀਂ ਹ ਇੱਕ ਐਗਜ਼ਾਮ ਚ ਕਿੱਧਰ ਨਾ ਕਿੱਧਰ ਕਈ ਹੁੰਦੇ ਆ ਹੁਣ ਲਾਸਟ
ਅਹ ਹਾਂ ਹਾਂ ਇਹ ਵੀ ਬੜਾ ਹੈ ਕਿ ਕਿਧਰੇ ਜਾ ਵੀ ਨਹੀਂ ਸਕਦੇ ਬੱਚਿਆਂ ਦੇ
ਹਾਂਜੀ ਹਾਂਜੀ ਅਰੇ ਬਸ ਉਹ ਨਾ ਕੋਈ ਐਕਸਪਾਇਰ ਹੋ ਗਿਆ ਸੀ ਨਾ ਫੇਿਰ ਉੱਥੇ ਜਾਣਾ ਜ਼ਰੂਰੀ ਸੀ ਵਰਨਾ ਤੇ ਮੈਂ ਕਿਹਾ ਬਾਅਦ ਚੋਂ ਹੋ ਆਂਦੇ ਸੀ ਕੋਈ ਚਲਦੀ ਨੀ ਸੀ
ਹਾਂ ਫੇਰ ਬੱਚਿਆਂ ਨੂੰ ਛੋੜਨ ਦਾ ਪਿੱਛੇ ਉਹ ਵੀ ਨੀ ਹੈਗਾ ਨਾ ਕਿ ਕਿਧਰੇ ਛੋੜ
ਜੀ ਹਾਂ ਹਾਂਜੀ ਉਹੀ ਤੁਹਾਨੂੰ ਪਤਾ ਇਹ ਨਾ ਇਕੱਲੇ ਰਹਿੰਦੇ ਆ ਫਿਰ ਓਪਸ਼ਨ ਵੀ ਨੀ ਹੈਗਾ ਕੋਈ ਕਿ ਕਿਸ ਕੋਲ ਛੱਡਣਾ ਹੈ ਹਾਂਜੀ ਹਾਂਜੀ ਹਮ ਹਾਂਜੀ ਉਓਹੀ ਮੈਂ ਹੁਣ ਦੋ ਦਿਨ ਬਾਦ ਬਸ ਛੁੱਟੀਆਂ ਪੈਣੀਆਂ ਤੇ ਫੇਰ ਇਹਨਾਂ ਨੇ ਸਿਰ ਖਾਣਾ ਸਾਡਾ
ਹਾਂ ਇਹ ਤੇ ਹੈ ਹੀ ਇਹ ਬੱਚਿਆਂ ਨਾਲ ਵੀ ਰਹਿ ਕੇ ਬੜੀ ਹੋ ਗਈ
ਆਹ ਹੋਰ ਉਹੀ ਬਸ ਹਾਂਜੀ ਜਸਟ ਹੁਣੇ ਵਿਹਲੇ ਹੋਏ ਸੀ ਤੇ ਬਸ ਹੁਣੇ ਹੀ ਫੋਨ ਫੜਿਆ ਹਜੇ ਤੁਹਾਡੀ ਕੋਲ ਆ
ਅੱਛਾ ਤੇ ਹੋਰ ਤੁਸੀਂ ਤੇ ਯਾਦ ਕਰਦੇ ਹੀ ਨੀ ਹੋ ਮੈਂ ਹੀ ਕਰਨੀ ਆ
ਤੁਹਾਨੂੰ ਬਸ ਪਤਾ ਹੈ ਬੱਚਿਆ ਨਾ ਨਾਲ ਨਾਲੇ ਉਹਨਾਂ ਦੇ ਕਦੇ ਕਿਸੇ ਕੰਮ ਚ ਬਿਜੀ ਆ ਕਦੇ ਕਿਸੇ ਕੰਮ ਚ ਹ ਹਾਂਜੀ
ਸਮ ਏਦਾਂ ਤਾਂ ਹੋ ਰਿਹਾ ਇੱਕ ਤੇ ਬਸ ਏਸੀ ਦੇ ਬਿਨਾਂ ਬਿਲਕੁਲ ਨਹੀਂ ਬੈਠੇ ਇਕੱਠਿਆ ਜਾਂਦਾ
ਹ ਹੀ ਨਾ ਉਹ ਬਸ ਏਸੀ ਜਰਾ ਹੁਣ ਵੈਸੇ ਅੱਗੇ ਪਿੱਛੇ ਦੇ ਲਾਈਟ ਇਨਾ ਤੰਗ ਵੀ ਨਹੀ ਕਰਦੀ ਜਿੰਨਾ
ਓਹੀ ਹੀ ਉਹ ਪਤਾ ਸਾਡੇ ਘਰ ਨਾ ਉਹਨੇ ਮਹਿਮਾਨ ਬਏ ਸੀ ਥੋੜੇ ਦਿਨ ਹੋ ਗਏ ਤੇ ਲਾਈਟ ਚਲੇ ਗਈ ਔਰ ਉਹ ਹਾਂ ਉਹ ਕਾਫ਼ੀ ਦੇਰ ਬੈਠੇ ਨੇ ਸਾਡੇ ਘਰ ਤੇ ਉਸ ਤੋਂ ਥੋੜ੍ਹੀ ਦੇਰ ਪਹਿਲੇ ਲਾਈਟ ਗਈ ਸੀ ਤੇ ਉਹ ਵੀ ਇਹਨਾ ਤੰਗ ਹੋਏ ਨਾ ਲਾਈਟ ਨਹੀਂ ਆਏ
ਹਾਏ ਹਾਏ ਹਾਏ ਹਾਏ ਅਰੇ ਬੜਾ ਮਾੜਾ ਕੰਮ ਹੈ ਲਾਈਟ ਦਾ ਕਦੀ ਕਿਧਰੇ ਚਲੇ ਜਾਓ ਤੇ ਬਸ ਅ ਉਹ ਉੱਥੇ ਲਾਈਟ ਜਾਣੀ ਜਾਣੀ ਜਾਂ ਘਰ ਕੋਈ ਆ ਜਾਏ ਤੇ ਉੱਥੇ ਵੀ ਜਾਦੀ ਆ
ਅਤੇ ਸਭ ਬਸ ਸਭ ਨਾਲ ਸੁਣਿਆ ਮੈਂ ਚੀਜ਼ ਜ਼ਰੂਰ ਹ ਤੇ ਆ
ਹਾਂਜੀ ਉਹ ਨਾਲੇ ਉੱਤੋਂ ਇੰਨੀ ਗਰਮੀ
ਏਸੀ ਦੇ ਬਿਨਾਂ ਤੇ ਬਿਲਕੁਲ ਨੀ ਬੈਠ ਜਾਂਦਾ ਹੈ ਛੋਟਾ ਕਾਕਾ ਬਿਲਕੁਲ ਨੀ ਬਹਿੰਦਾ ਏ ਸੀ ਦੇ ਬਿਨਾਂ ਤੇ ਬਿਲਕੁਲ ਰੋਣ ਲੱਗਦੇ ਜਾਂਦਾ ਚਿੱਥਾ ਪੈਂਦਾ ਬਹੁਤ
ਸੀ ਆਪ ਮਤਲਬ ਕਿ ਗਏ ਸੀ ਕਿੱਧਰ ਉੱਥੇ ਵੀ ਬਸ ਇਹੀ ਹਾਲ ਗਰਮੀ ਦੇ ਚੱਕਰ ਚ ਲੈਟ ਮਜੀ ਕਰ ਹੈ ਕੇ ਅਸੀਂ ਕਿਚਨ ਚ ਵੀ ਲਾਈ ਲੈ
ਏ ਸੀ ਸਹੀ ਗੱਲ ਹੈ ਹਹ ਹਾਂ ਬਿਲਕੁਲ ਮੈਂ ਤੇ ਮੈਂ ਨੀ ਫੜਦੀ ਰਸੋਈ ਚ ਮੈਂ ਕਹਿ ਦਿੰਦੀ ਹਾਂ ਇੱਕ ਵਾਰੀ ਮੈਂ ਬਣਾ ਕੇ ਰੱਖ ਦਦੀ ਖਾਣੀ ਖਾਓ ਨਹੀਂ ਖਾਣੀ ਨਾ ਖਾਓ
ਚਲੋ ਤੁਹਾਡ ਹਾਂਜੀ ਉਓਹੀ ਨਾ ਸਾਡੇ ਇੱਥੇ ਤਾਂ ਗੁਜ਼ਾਰਾ ਹੀ ਨੀ ਹੈ ਬਿਨਾ ਵੜੇ ਤੋਂ ਸ ਬਸ ਬਣਾਉਣਾ ਹੀ ਪੈਂਦਾ ਹੈ ਰ ਬੱਚੇ ਦੇ ਤੁਹਾਨੂੰ ਪਤਾ ਛੋਟੇ ਛੋਟੇ ਕਦੀ ਕੁਛ ਡਿਮਾਂਡ ਆਉਂਦੀ ਹੈ ਕਦੀ ਕੁਛ ਡਿਮਾਂਡ ਆਉਂਦੀ ਹੈ
ਛੋਟੇ ਬੱਚਿਆਂ ਨਾਲ ਹੁੰਦਾ ਐਵੇ ਹ
ਹਾਂਜੀ ਹਾਂਜੀ ਉਓਹੀ ਹੋਰ ਦੱਸੋ ਕੋਈ ਪਲਾਨਿੰਗ ਸਲਾਨ ਬਣਾਈ ਕਿ ਨਹੀਂ ਛੁੱਟੀਆਂ ਪੈਣੀਆਂ ਨੇ ਬੱਚਿਆਂ ਦੀਆਂ
ਸੀ ਮੈਂ ਤਾਂ ਹੀ ਫੋਨ ਕੀਤਾ ਸੀ ਕਿ ਬ ਬੱਚਿਆਂ ਦੀ ਛੁੱਟੀਆਂ ਪੈਣ ਲੱਗੀਆਂ ਤੇ ਕਿਧਰ ਘੁੰਮਣ ਫਿਰਨ ਦਾ ਪਲੈਨ ਬਣਾਓ ਹੱਥ ਤੇ ਗਰਮੀ ਇੰਨੀ ਹੋ ਦੀ ਹੈ ਪਹਾੜਾਂ ਚ ਚਲਦੇ ਆਂ
ਤ੍ਰਹੀ ਸਟੇਸ਼ਨ ਚੱਲਣੀ ਹੈ ਸ ਬੀਚ ਤੇ ਚਲੀਏ ਕੁਛ ਮਤਲਬ ਕਿ ਸਮਝ ਨਹੀ ਆ ਰਿਹਾ ਲੇਕਿਨ ਐਵੇਂ ਬੀਚ ਤੇ ਵੀ ਗਰਮੀ ਬੜੀ ਹੋਣੀ ਬੜੀ ਹਾਂਜੀ
ਜਾਣਾ ਪੜਾਂ ਵਿੱਚ ਬਣਾਉਦੇ ਹ ਪਲੈਨ
ਹੈਨਾ ਹਾਂ ਤੇ ਫੇਰ ਪਹਾੜਾਂ ਤੇ ਜਾਣ ਦਾ ਪਲਾਨਿੰਗ ਕਰਦੇ ਹਾਂ ਤੇ ਮਤਲਬ ਕਿੰਨਾ ਕੁ ਦਿਨ ਦਾ ਟ੍ਰਿਪ ਬਣਾਉਣਾ ਹੈਏ ਕੁੱਛ
ਹਾਂ ਬੱਚਿਆਂ ਨੇ ਛੁੱਟੀਆਂ ਹੀ ਬਣਾਲੋ ਹਫ਼ਤੇ ਦਾ ਤੇ ਹੋਣਾ ਚਾਹੀਦਾ
ਪਾਈਨ
ਤਾਂ ਹੀ ਮਜ਼ਾ ਆਏਗਾ ਹਾਂ ਫਿਰ ਥਕਾਵਟ ਵੀ ਨਹੀ ਹੁੰਦੀ ਅਗਰ ਏਦਾਂ ਜਾਵਾਂਗੇ ਨਾ ਜਿਵੇਂ ਅੱਜ ਗਏ ਤੇ ਦੋ ਤਿੰਨ ਦਿਨ ਬਾਅਦ ਤੇ ਵਾਪ ਥਕਾਵਟ ਹੋ ਜਾਏਗੀ ਬਸ ਹੋਰ ਕੁਛ ਨਹੀਂ ਏਦਾਂ ਰੋਜ਼ ਘੁੰਮ ਵੀ ਜਿੱਥੇ ਵੀ ਜਾਵਾਂਗੇ
ਹਾਂਜੀ ਉਈ ਸਕੋ ਅਸੀਂ ਮੈਂ ਕਰ ਰਹੀ ਸੀ ਕਿ ਜਿਸ ਤਰ ਕਿ ਅੱਜ ਕੱਲ ਤੇ ਨਾ ਉਹ ਮਤਲਬ ਹਿਲ ਸਟੇਸ਼ਨ ਤੇ ਵੀ ਰਿਜੋਰਟ ਵਗੈਰਾ ਹੋਣ ਲੱਗ ਗਏ ਨੇ ਆਪਣਾ ਪਰਸਨਲੀ ਤੇ
ਜਲਦੀ ਵੀ ਮੇਰੇ ਕੋਲ ਤਾਂ ਬਹੁਤ ਧੰਨ ਪ ਬੁਕਿੰਗ ਕਰਨ ਦਾ ਮੈਂ ਸੋਚਦੀ ਵੀ ਸੀ ਕਿ ਯਾਰ ਬੁਕਿੰਗ ਕਰਕੇ ਚੱਲਾਂਗੇ ਆਪਣਾ
ਹਾਂਜੀ ਤੇ ਕੀ ਇਹ ਅੱਜ ਕੱਲ ਤੇ ਦੇਖੋ ਸੱਚੀ ਕਿਹਾ ਨਾ ਪਹਾੜਾਂ ਤੇ ਵੀ ਨਾ ਹਲਕੀ ਬਹੁਤ ਦੁਪਹਿਰ ਦੇ ਟਾਈਮ ਤੇ ਗਰਮੀ ਲੱਗ ਣ ਲੱਗ ਜਾਂਦੀ ਐ ਤੇ ਉਹ ਹਾਂਜੀ ਰਿਜ਼ੋਰਟ। ਤੇ ਤੁਹਾਨੂੰ ਪਤਾ ਈ ਆ ਫੇਰ ਪੂਲ ਵਗੈਰਾ ਹੋਏਗਾ ਉਸ ਚ ਸਾਰੇ ਉਹ ਨਾਲ਼ੇ ਅਸੀਂ ਤੇ ਮਤਲਬ ਕਪਲ ਸਾਰੇ ਚੱਲਾਂਗੇ।
ਹਾਂ ਹਾਂ, ਉਹੀ ਨਾ ਇੰਜੋਏਮੈਂਟ ਹੋਜੇਗੀ ਹਾਂ ਅ ਆਪਾਂ ਸ਼ਾਮ ਦੇ ਵੇਲੇ ਕਿਧਰੇ ਘੁੰਮ ਲਵਾਂਗੇ। ਤੇ ਪੋਲ ਚ। ਹਾਂ, ਜਿਵੇਂ ਸਵੇਰ ਦਾ ਟਾਈਮ ਹੋ ਗਿਆ ਰਾਤ ਦੇ ਟਾਈਮ ਹੋ ਗਿਆ ਹਾਂਜੀ। ਅੱਛਾ ਟਾਈਮ ਹੋ
ਹਾਂਜੀ ਹੋਰ ਓ ਨਾ। ਨਾ ਉਹ ਖਾਣਾ ਪੀਣਾ ਵੀ ਨੀ ਇੰਨਾ ਰਹੇਗਾ ਕਿਉਂਕਿ ਰਿਜ਼ੋਰਟ ਚ ਇੰਕਲੂਡਡ ਹੋ।
ਹਾਂ, ਉਹ ਤੇ ਸਾਰਾ ਹਾਂਜੀ ਉਹ ਤੇ ਸਾਰੀ ਪਹਿਲੇ ਹੀ ਬੁਕਿੰਗ ਹੁੰਦੀ ਆ ਆਪਾਂ ਬੁੱਕ ਕਰਲਾਂਗੇ ਨਾ। ਤੇ ਫੇਰ ਉਹ ਸਭ
ਹਾਂ, ਹਾਂਜੀ ਤੇ ਉਸ ਚੀ ਆਪਾਂ ਨੂੰ ਮਿਲ ਜਾਣਗੇ ਬ੍ਰੇਕਫਾਸਟ। ਲੰਚ, ਡਿਨਰ ਕੁਛ ਬਾਹਰੋਂ ਹਾਂਜੀ ਹਾਂਜੀ ਓਹੀ ਨਾ ਇਹ ਤੇ ਕਮਰੇ ਚ ਆਣਗੇ ਨਾ। ਕਿੱਧਰੇ ਇਥੋਂ ਭੱਜ ਗਿਆ। ਜਾਓ ਉਹਨੇ ਉੱਥੇ ਰੈਸਟੋਰੈਂਟ ਲੱਭੋ।
ਹਾਂ ਨਹੀਂ ਹੋ ਪਾਉਂਦਾ ਇਨਾ ਨਹੀਂ ਹੋ ਪਾਉਂਦਾ ਅੱਜ ਕੱਲ ਤੇ ਬਹੁਤ ਚੀਜ਼ਾਂ ਆ ਗਈਆਂ। ਹੁਣ ਤਾਂ ਬਹੁਤ ਈਜ਼ੀ ਹੋ ਗਿਆ ਬਾਹਰ ਜਾਣਾ।
ਹੋਰ ਔਰ ਹਾਂਜੀ ਓਹੀ ਨਾ ਅਸੀਂ ਹੁਣੇ ਕਿਸੇ ਦੇ ਘਰ ਜਾਣਾ ਸੀ। ਤੇ ਮੈਂ ਤੇ ਔਨਲਾਈਨ ਬੁੱਕ ਕੀ ਉੱਥੇ ਹੁਣ ਕੋਈ ਵੀ ਟਰਾਂ ਉੱ ਕਨਵੈਂਸ ਵਗੈਰਾ ਦੀ ਥੋੜੀ ਜੀ ਦਿੱਕਤ ਹੈਗੀ ਸੀ। ਸੀ ਤੇ ਆਪਣਾ ਓਹੀ ਔਨਲਾਈਨ। ਕੀਤੀ।
ਹਾਂ ਹਾਂ ਹਾਂਜੀ, ਉਹੀ ਨਾ ਉਹੀ ਬਿਲਕੁਲ ਟਾਈਮ ਨੀ ਲੱਗਦਾ ਨਾ ਹੀ ਹੋ ਜਾਂਦਾ।
ਹਾਂਜੀ ਉਹੀ ਨਾ ਤੇ ਉਹੀ। ਕਿਸੇ ਦਾ ਨਾ ਵੇਟ ਕਰੋ ਨਾ ਕੁਛ ਫਟਾਫਟ ਜਾ ਕੇ ਬੱਚਿਆਂ ਨੂੰ ਸਵਾਇਆ ਸੀ ਪੈ ਰਹੇ ਤੇ ਫਟਾਫਟ ਜਾ ਕੇ ਉਹਨਾਂ ਵੱਲ ਆ ਗਏ ਪ
ਹਾਂ ਤੇ ਫੇਰ ਮੈਂ ਕਹਿੰਦੀ ਪ ਆ ਅਹ ਘੁੰਮਣ ਦਾ ਤੇ ਦੇਖੋ ਹੈ ਬਣਾ ਲੈਣਗੇ ਕਿ ਕਿੱਧਰ ਜਾਣਾ ਹੈ ਆਪਾਂ ਸਾਡਾ ਕੰਮ ਹੈ ਸ਼ੋਪਿੰਗ ਕਰਨ ਦਾ ਤੇ ਅਸੀਂ ਦੇਖਦੇ ਹਾਂ ਮੇਨ ਚੀਜ਼ ਮੇਨ ਚੀਜ਼ ਸ਼ੋਪਿੰਗ ਦੀ ਬਹੁਤ ਕੱਪੜਾ ਲਿਆਉਣਾ ਪੈ ਹਫ਼ਤੇ ਵਸ
ਹਾਂਜੀ ਲੇਕਿਨ ਯਾਰ ਉਹ ਮਤਲਬ ਕੀ ਆਪਣੇ ਸ਼ੋਰ ਵਗੈਰਾ ਪਾਵਾਂਗੇ
ਹਾਂ ਸ਼ੋਰਟ ਚ ਹੀ ਪਾਵਾਂਗੇ ਉੱਥੇ ਥੋੜ੍ਹੀ ਸੂਟ ਥੋੜ੍ਹੀ
ਹਾਂਜੀ ਉਹੀ ਕਿਉਂਕਿ ਯਾਰ ਵੈਸੇ ਅੱਗੇ ਪਿੱਛੇ ਚਲਾੋ ਜਨ
ਹਾਂ ਨਹੀਂ ਸ਼ੋਰਟਸ ਹਾਂ ਮੈਂ ਖੁਦ ਸ਼ੋਰਟਸ ਹੀ ਲਵਾਂਗੀ ਅ ਕਰੋਪ ਟੋਪ ਨਾਲ ਹੋ ਗਿਆ ਜਿਵੇਂ ਕੈਪ ਪਲੀਜ਼ ਹੋ ਦਾਂ ਦੀ ਚੀਜ਼ਾਂ ਲਵਾਂਗੀ ਮੈਂ ਵੀ
ਔਰ ਮੇਰਾ ਤਾਂ ਖੁਦ ਮਤਲਬ ਕਿ ਅੱਜ ਕੱਲ ਮੈਂ ਤੇ ਮਤਲਬ ਕਿ ਵੈਸੇ ਹੀ ਦੇਖ ਰਹੀ ਸੀ ਆਪਣੇ ਓਨਲਾਈਨ ਵਗੈਰਾ ਬੜੀ ਪਿਆਰੀ ਪਿਆਰੀ ਆਉਂਦੀ ਪਈ ਸੀ ਮਾਰਕਟ ਤੇ
ਮਾਰਕੀਟ ਚ ਨੀ ਹੈ ਮਾਰਕੀਟ ਚ ਨਾ ਇੰਨੀ ਪਿਆਰੀ ਚੀਜ਼ਾਂ ਹੈ ਨਹੀ ਹੈ ਵੈਸੇ ਮੈਂ ਸੱਚੀ ਦੱਸਾਂ ਹਾਂ ਇਸ ਟਾਈਮ ਬਿਲਕੁਲ ਅੱਛਾ ਨੀ ਆਇਆ ਦਾ ਸਟੋਕ ਮੈਂ ਮੈਨੂੰ ਨੀ ਪਸੰਦ ਆ ਮੈਂਨਥੋ ਟਾਈਮ ਪਹਿਲੇ ਗਈ ਸੀ ਆਪਾਂ ਜਿੱਥੇ ਪਿਛਲੀ ਵਾਰ ਨੀ ਗਏ ਸੀ
ਹਾਂਜੀ ਹਾਂਜੀ ਹਾਂਜੀ ਆਹੋ ਆਹੋ
ਮੈਂ ਕਹਿ ਰਹੀ ਹਾਂ ਉਹੀ ਜਗ੍ਹਾ ਬੈਸਟ ਹੈ ਹੀ ਹਾਂ ਹਾਂ ਸ਼ੋਟਸ ਵਗੈਰਾ ਲੈਣ ਵਾਸਤੇ ਨਾ ਸ਼ਟ ਟੋਪ ਔਰ ਕਰੋਪ ਟੋਪ ਸਭ ਉੱਥੇ ਅੱਛੇ ਮਿਲ ਜਾਂਦੇ ਹਨ ਨਾ
ਅੱਛਾ ਅ ਚਲੋ ਫਿਰ ਅਸੀਂ ਇੱਕ ਕੰਮ ਕਰਾਂਗੇ ਮੈਂ ਬਸ ਦੋ ਚਾਰ ਦਿਨ ਦੇ ਸਕੂਲ ਰਹਿ ਗਿਆ ਬੱਚਿਆਂ ਦਾ ਤੇ ਫੇਰ ਮੈਂ ਜਿੱ ਤੇ ਹੀ ਅ ਥੋੜੇ ਸੇ ਇਹਨਾਂ ਦੇ ਪਾਪਾ ਫ੍ਰਰੀ ਹੋ ਜਾਣਗੇ ਨਾ ਤੇ ਇਹਨਾਂ ਕੋਲ ਛੱਡ ਕੇ ਸੰਡੇ ਉਡੇ ਦਿਨ ਇਹਨਾਂ ਦੀ ਛੁੱਟੀ ਹੋਏਗੀ ਨਾ ਇਹ ਵੀ ਘਰ ਹੋਣਗੇ ਤੇ ਮੈਂ ਵੀ ਫੇਰ ਅਸੀਂ ਕੀ ਕਰਾਂਗੇ ਮੈਂ ਇਹਨਾਂ ਨੂੰ ਇਹਨਾਂ ਕੋਲ ਛੱਡ ਕੇ ਫੇਰ ਆਵਾਂਗੀ ਫਿਰ ਨ ਯਾਰ ਪਤਾ ਤੁਹਾਨੂੰ ਜਾਇਆ ਨੀ ਜਾਂਦਾ ਬੱਚਿਆਂ
ਨਹੀਂ ਬਿਲਕੁਲ ਨਹੀਂ ਫਿਰ ਸ਼ੋਪਿੰਗ ਨਹੀਂ ਹੋ ਸਕਦੀ ਬਿਲਕੁਲ ਨਹੀ ਹੋ ਸਕਦੀ
ਤਨ ਇਹਨਾਂ ਦੀ ਲੱਗੀ ਰਹਿੰਦੀ ਹੈ ਹੋਰ ਹੋਰ ਸਾਨੂੰ ਤੇ ਵੈਸੇ ਜ ਜਿੱਥੇ ਚਾਰ ਚੀਜ਼ਾਂ ਦੇਖੀ ਨੂੰ ਤੇ ਪਸੰਦ ਨਹੀਂ ਆਉਂਦਾ ਪਹਿਲਾਂ ਚਾਰ ਚੀਜ਼ਾਂ ਦੇਖ ਉਹੀ ਇਹ ਲੈਣਾ
ਚੱਲ ਸਗੇ ਵੈਸ
ਨੀ ਗਰਮੀ ਬੜੀ ਜਿਹੇ ਹੁਣ ਤੇ ਸਵੇਰ ਦੇ ਟੈਮ ਤੇ ਤੇ ਨਾ ਤੇ ਈਵਨਿੰਗ ਦੇ ਟਾਈਮ ਤੇ ਪਲਾਨਿੰਗ ਕਰ ਲਾਂਗੇ ਤੇ ਇਹਨਾਂ ਦੇ ਮਤਲਬ ਪਾਪਾ ਕੋਲ ਹੈਂਡ ਓਵਰ ਕਰਕੇ ਬ ਅੱਛੇ ਤੇ ਫੇਿਰ ਆਪ
ਹਾਂ ਫੇਰ ਚੱਲਾਂਗੇ ਫੇਰ ਇੱਕ ਦਿਨ ਵਿਚ ਨਹੀਂ ਲੈ ਪਾਵਾਂਗੇ ਨਾ ਜਾਣਾ ਪਏਗਾ ਮੈਨੂੰ ਤੇ ਲੱਗਦਾ ਦੋ ਚਾਰ ਦਿਨ ਜਾਣਾ ਪਏਗਾ ਸਾਨੂੰ ਤਾਈ ਕਿਉਂਕਿ ਬੱਚਿਆਂ ਦਾ ਵੀ ਲੈਣਾ ਬੱਚਿਆਂ ਦਾ ਵੀ ਸਭ ਚੀਜ਼ਾਂ
ਹਾਂਜੀ ਉਹੀ ਤੇ ਹੈ
ਹਮ
ਹਾਂ ਚਲੋ ਕੋਈ ਨੀ ਹਾਂਜੀ ਉਹੀ ਤੁਸੀਂ ਕਰੋ ਪਲਾਨਿੰਗ ਤੇ ਮੈਂ ਵੀ ਇਹਨਾਂ ਨਾਲ ਗੱਲ ਕਰਦੀ ਹਾਂ ਤੇ ਆਪਸ ਚਲੋ
ਹਾਂ ਉਹਨਾਂ ਨੂੰ ਕਹਿਣਾ ਕਿ ਪਹਿਲੇ ਹਾਂਜੀ ਅੱਛੀ ਅੱਛੀ ਜਗ੍ਹਾ ਦੇਖ ਲੈਣ ਬਾਕੀ ਮੈਂ ਇਹਨਾਂ ਨੂੰ ਵੀ ਕਹਿੰਦੀ ਹਾਂ ਦੇਖ ਲੈਣਗੇ ਤੇ ਆਪਸ ਸਲਾ ਕਰ ਲੈਣਗੇ
ਹਾਂਜੀ ਹਾਂਜੀ ਓਕੇ ਜੀ ਹਾਂਜੀ ਠੀਕ ਹੈ ਸਤਿ ਸ੍ਰੀ ਅਕਾਲ ਹਾਂਜੀ ਹਾਂਜੀ ਠੀਕ
ਓਕੇ ਓਕੇ